ਉਹ
ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਹੈ
ਵਧੀਆ, ਵਧੀਆ ਹੋਰ ਤੁਸੀਂ ਜੁਆਇੰਨ ਕੀਤਾ ਸੀ ਜਿੰਮ ਫਿਰ
ਹਾਂਜੀ -ਹਾਂਜੀ ਮੈਂ ਜੁਆਇੰਨ ਕੀਤਾ ਸੀ
ਅੱਛਾ ਤੇ ਕਿੱਦਾਂ ਦਾ ਰਿਹਾ ਫੀਡਬੈਕ ਫਿਰ ਕਿਸ ਤਰ੍ਹਾਂ ਦਾ ਰਿਸਪੋਂਸ ਰਿਹਾ ਤੁਹਾਡਾ
ਹਾਂਜੀ ਬਹੁਤ ਅੱਛਾ ਸੀ ਲੇਕਿਨ ਸਟਾਰਟਿੰਗ ' ਚ ਪੇਨ ਹੋਏ ਨਾ ਬੜੀ ਬੁਰੀ ਮਤਲਬ ਸਟਾਰਟਿੰਗ 'ਚ ਤਾਂ ਤੁਸੀਂ ਜਿਸ ਤਰ੍ਹਾਂ ਜੁਆਇੰਨ ਕਰੋਗੇ ਨਾ ਰਹੋਗੇ ਇੱਕ ਦੋ ਦਿਨ ਬਾਅਦ ਤੁਹਾਨੂੰ ਬਹੁਤ ਪੂਰੀ ਬੋਡੀ ਪੇਨ ਹੋਏਗੀ ਤੁਹਾਡੀ
ਅੱਛਾ
ਮੇਰੀ ਤਾਂ ਪੂਰੀ ਬੋਡੀ ਪੇਨ ਕਰਦੀ ਪਈ ਏ
ਅੱਛਾ ਤੇ ਮੈਂ ਸੁਣਿਆ ਕਿ ਜਿੰਮ ਕਰਦੇ ਰਹੋ ਤੇ ਉੱਦਾਂ ਹੀ ਰਹਿੰਦਾ ਸਰੀਰ ਅਗਰ ਛੱਡ ਦਿਓ ਤੇ ਫੇਰ ਮਤਲਬ ਅ ਬੈਕ ਹੀ ਸਟੇਜ ਆ ਜਾਂਦੀ ਜਿੱਦਾਂ ਤੁਸੀਂ ਹੈਗੇ ਸੀ ਏਦਾਂ ਕੁਝ ਹੁੰਦਾ ਕਿ ਨਹੀਂ ਪ੍ਰੋਪਰ ਬਣ ਜਾਂਦੀ ਹੈ। ਬੋਡੀ ਓਸ ਤਰਾ ਦੀ
ਮਤਲਬ ਇਹ ਤੇ ਸਾਡੇ ਤੇ ਡਿਪੈਂਡ ਕਰਦਾ ਨਾ ਅਸੀਂ ਜਿੰਮ ਛੋੜ ਦਵਾਂਗੇ ਪਹਿਲੇ ਅਸੀਂ ਡਾਇਟਿੰਗ ਕਰਦੇ ਆ, ਜਿੰਮ ਵੀ ਜਾਂਦੇ ਐਕਸਰਸਾਈਜ਼ ਵੀ ਕਰਦੇ ਪਏ ਤੁਸੀਂ ਤੁਸੀਂ ਮਤਲਬ ਛੋੜਨ ਦੀ ਦੇ ਰਹੇ ਹੋ ਤੁਸੀਂ ਫਿਰ ਉ ਆਪਣੀ ਰੂਟੀਨ 'ਤੇ ਆ ਜਾਉਗੀ ਫਿਰ ਉਹ ਤਾਂ ਖ਼ਰਾਬ ਕਰੇਗਾ ਨਾ
ਹਮ
ਜਿਸ ਤਰ੍ਹਾਂ ਤੁਸੀਂ ਚੱਲਦੇ ਪਏ ਹੋ ਥੋੜ੍ਹਾ ਆਪਣੇ ਆਪ 'ਤੇ ਕੰਟਰੋਲ ਕਰੋ ਜਿਸ ਤਰ੍ਹਾਂ ਖਾਣ -ਪੀਣ 'ਤੇ ਵੀ ਇਹਨੀ ਨਾ ਕਿ ਅਸੀਂ ਜਿੰਨੀ ਦੇਰ ਤੇ ਕਰਦੇ ਪਏ ਹਾਂ ਬਸ ਉੰਨੀ ਦੇਰ ਤੱਕ ਹੀ ਡਾਇਟਿੰਗ ਮੈਂ ਕਰ ਲਈ ਜਿੰਮ ਵੀ ਕਰ ਐਕਸਰਸਾਈਜ਼ ਵੀ ਕਰ ਲਈ ਬਾਅਦ ਚੋਂ ਫਿਰ ਉਹੀ ਆਪਣੀ ਰੂਟੀਨ ਦੇ ਆ ਗਏ ਨਹੀਂ ਕੁਛ ਲੋਕ ਇਸ ਤਰ੍ਹਾਂ ਵੀ ਕਰ ਲੈਂਦੇ ਹੈ ਕਿ ਸਾਡਾ ਹੁਣ ਕੋਈ ਫੰਕਸ਼ਨ ਏ ਤੇ ਅਸੀਂ ਸੋਹਣੀ ਡਰੈੱਸ ਪਾਉਣੀ ਹੈ ਅਤੇ ਅਸੀਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣੀ ਬਹੁਤ ਬ ਫਿਰ ਥੋੜਾ ਫੰਕਸ਼ਨ ਹਟ ਗਿਆ, ਖ਼ਤਮ ਹੋ ਗਿਆ ਤੇ ਤੁਸੀਂ ਫਿਰ ਉਹੀ ਆਪਣੀ ਰੂਟੀਨ ਤਿਆਰ ਫਿਰ ਉਹਦੇ ਆਪ ਆਪਣੀ ਬੋਡੀ ਨੂੰ ਨੁਕਸਾਨ ਕਰੋਗੇ ਨਾ
ਸਹੀ ਗੱਲ ਹੈ ਮਤਲਬ ਡਾਇਟਿੰਗ ਅਸੀਂ ਜਿੰਮ ਦੇ ਕਰਕੇ ਕਰਦੇ ਹਾਂ ਇਹ ਸਾਡੇ ਦਿਮਾਗ 'ਚ ਹੈਗਾ ਵਾ ਕਿ ਜਿੰਮ ਜਾ ਰਹੇ ਡਾਇਟਿੰਗ ਤਾਂ ਕਰਦੇ ਹਾਂ ਬਾਅਦ ਵਿੱਚ ਨਹੀਂ ਕਰਦੇ
ਹਾਂਜੀ
ਹਾਂ, ਤੇ ਕਿਆ ਤੁਹਾਨੂੰ ਕੁਛ ਪ੍ਰੋਟੀਨ ਵਗੈਰਾ ਵੀ ਦੱਸਦੇ ਆ
ਨਹੀਂ ਨਾ- ਨਾ- ਨਾ ਪ੍ਰੋਟੀਨ ਵਗੈਰਾ ਹੀ ਅਸੀਂ ਲੈਂਦੇ ਖੁਦ ਹੀ ਮਨਾ ਕਰ ਦਿੰਦੇ ਹਾਂ ਬਸ ਤਾਂ ਸਾਡੇ ਪਹੁੰਚ ਇੰਨੇ ਅੱਛੇ ਹੈਗੇ ਨੇ ਉਹ ਮਤਲਬ ਲੇਡੀਜ਼ ਨੂੰ ਜਾਂ ਗਰਲਜ਼ ਨੂੰ ਐਸ ਦਿੰਦੇ ਹੀ ਨਹੀਂ ਹੈ ਕੁਛ ਓਵਰਸ੍ਹਾਂ ਪ੍ਰੋਟੀਨ ਵਗੈਰਾ ਕਿਉਂਕਿ ਅੱਜ ਕੱਲ ਖੁਦ ਹੀ ਉਹ ਦੇ ਦਿੰਦੇ ਨੇ
ਹਮ
ਕਰਨਾ ਤੇ ਇਹਨਾਂ -ਇਹਨਾਂ ਵਿਚ ਕੀ ਚੀਜ਼ਾਂ ਹੈਗੀਆਂ ਤੇ ਇਹ ਕਰ ਲੳ
ਅੱਛਾ ਤੇ ਵੈਸੇ ਤੁਹਾਨੂੰ ਫਰਕ ਪਿਆ ਮਤਲਬ ਤੁਸੀਂ ਕਿਸ ਵਾਸਤੇ ਗਏ ਸੀ ਪਤਲੇ ਹੋਣ ਵਾਸਤੇ ਮੋਟੇ ਹੋਣ ਵਾਸਤੇ
ਤੇ ਅਸੀਂ ਬਸ ਥੋੜ੍ਹਾ ਫਿਟ ਰਹਿਣ ਵਾਸਤੇ ਗਈ ਸੀ
ਅੱਛਾ
ਹਾਂਜੀ
ਹਮ ਮੈਂ ਤੇ ਥੋੜੀ ਹੈਲਦੀ ਹ ਨਾ। ਮੈਨੂੰ ਤਾਂ ਪਤਲੇ ਹੋਣ ਦੀ ਲੋੜ ਹੈ। ਹਾਂ।
ਹੈਲਦੀ ਹੋ ਤੁਸੀਂ?
ਮੈਂ ਹੈਲਦੀ ਹਾਂ। ਹਮ, ਵੈਸੇ ਮੈਂ ਯੋਗਾ ਤਾਂ ਕਰਦੀ ਹਾਂ। ਪਰ ਉਹੀ ਹੈ ਮੇਰੇ ਟਿਊਸ਼ਨਸ ਤਾਂ ਸੇਮ ਹੈ ਚਾਰ ਤੋਂ ਸੱਤ ਬੈਠਣਾ। ਸੇਮ ਤੁਹਾਡਾ ਵੀ ਬੈਠਾਦਾ ਮੇਰਾ ਵੀ ਬੈਠ ਕੱਲੇ। ਹਾਂ। ਮੈਂ ਜਦੋਂ ਕਰਦੀ ਸੀ ਮਤਲਬ ਟੀਚਰ ਦੇ ਅੰਡਰ। ਉਹ ਤਾਂ ਬਹੁਤ ਬਹੁਤ ਜ਼ਿਆਦਾ ਸਟ੍ਰਿਕਟਲੀ। ਔਰ ਅਗਰ ਆਪ ਘਰ ਕਰਦੀ ਹੈ ਕਰਦੀ ਤਾਂ ਮੈਂ ਹੁਣ ਵੀ ਹਾਂ। ਪਰ ਉਨਾ ਸਟ੍ਰਿਕਟਲੀ ਨਹੀਂ ਹੋ ਪਾਉਂਦਾ। ਜਿੱਦਾਂ ਇੱਕ ਸਿਰ ਤੇ ਡੰਡਾ ਜ਼ਰੂਰ ਚਾਹੀਦਾ ਹੁੰਦਾ।
ਹਹ- ਹਹ ਬਿਲਕੁਲ। ਉਹ ਤਾਂ ਫਿਰ ਮਤਲਬ ਉਹ ਕਹਿ ਦਿੰਦੇ ਆ ਨਾ ਕਿ ਇਸ ਤਰ੍ਹਾਂ ਦੀ
ਡਾਂਡ ਦਿੰਦੇ। ਔਰ ਉਹ ਸਹੀ ਹੈ ਸਾਨੂੰ ਫਾਇਦਾ ਤਾਂ ਸਾਡਾ ਹੀ ਹੈਗਾ ਵਾ।
ਬਿਲਕੁਲ, ਫਾਇਦਾ ਤਾਂ ਸਾਡਾ ਹੀ ਅਸੀਂ ਜਾਵਾਂਗੇ ਤੇ ਥੋੜਾ ਪਤਾ ਵੀ ਚੱਲੇਗਾ ਸੀ ਗਏ ਸੀ।
ਹੂ
ਔਰ ਤੁਸੀਂ ਮਤਲਬ ਮੈਰਿਜ ਤੋਂ ਪਹਿਲੇ ਵੀ ਇਸ ਪਤਲੇ ਕਿਸ ਤਰ੍ਹਾਂਦੇ ਸੀ ਹੈ।
ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਮਤ ਹੈਲਦੀ ਸੀ। ਮੈਂ ਨਾ ਜਿਆਦਾ ਪਤਲੀ ਆਂ ਨਾ ਜਿਆਦਾ ਮੋਟੀ ਆਂ।
ਅੱਛਾ।
ਹਾਂ। ਪਰ ਇਹ ਹੈ ਕਿ ਉਈ ਬੈਠਣ ਕਰਕੇ ਨਾ ਟਿਊਸ਼ਨ ਦੇ ਵਿੱਚ ਇਹ ਥੋੜ੍ਹਾ ਹੋ ਜਾਂਦਾ। ਕਿ ਹਾਂ, ਹੈਵੀ ਥੋੜਾ ਵੇਟ ਵਧਣ ਲੱਗ ਜਾਂਦਾ ਵਾ ਬੈਠ- ਬੈਠ ਕੇ। ਤੇ ਉਸ ਪਰਪ ਇਸ ਲਈ ਮੈਂ ਯੋਗਾ ਜੁਆਇਨ ਕੀਤਾ ਸੀ। ਹਾਂ। ਬਾਕੀ ਉਹੀ ਹੈ ਸਾਰਿਆਂ ਦੀ ਅਲੱਗ- ਅਲੱਗ ਚੋਇਸ ਹੈ। ਕੋਈ ਯੋਗਾ ਕਰਦਾ, ਕੋਈ ਜਿੰਮ ਜਾਂਦਾ।
ਹਾਂ। ਬਿਲਕੁਲ
ਔਰ ਈਵਨ ਤੀਸਰਾ ਵੀ ਹੈਗਾ ਕਈ ਲੋਕ ਡਾਂਸ ਵੀ ਕਰਦੇ ਆ। ਕਹਿੰਦੇ ਯੋ ਛੱਡੋ ਡਾਂਸ ਵੀ ਸਿੱਖ ਲਾਂਗੇ। ਉਹ ਨਾਲ- ਨਾਲ ਐਕਸਰਸਾਈਜ਼ ਹੋ ਜਾਏਗੀ। ਸਾਡੀ
ਉਹੀ ਤੇ ਇੰਸਟਾ ਨੇ ਤੇ ਅੱਜ ਕੱਲ੍ਹ ਉਹੀ ਟਰੈਂਡ ਬਣਾਤਾ। ਉੱਥੋਂ ਹੀ ਤੇ ਵੇਖ ਕੇ ਸਾਰੇ ਰੋੋਕ ਕੀ ਕਿੰਦੇ ਆ ਉਹਨੂੰ।
ਹਾਂ। ਐਰੋਬਿਕਸ ਹੋ ਗਏ ਹਾਂ। ਉਹ ਚ 'ਵੀ ਬੜਾ ਮਜ਼ਾ ਆਉਂਦਾ। ਉਹ ਤੇ ਉਹ ਮਿਊਜਿਕ ਹੁੰਦਾ। ਔਰ ਉਹਦੇ ਉਪਰ ਆਪਾਂ ਡਾਂਸ ਹੀ ਕਰਨਾ ਹੁੰਦਾ ਫਸਟ ਐਕਸੀਜ ਹੋ ਜਾਂਦੀ ਹੈ। ਜੋਰੋਬਿਕਸ। ਹਮ। ਯੋਗਾ ਸਭ ਤੋਂ ਸਲੋਐਸਟ ਹੈ।
ਯੋਗਾ ਵੀ ਅਜ ਕਰਾਚੀ ਉਹ ਤੋਂ ਪਹਿਲੇ ਹੀ ਕਰਦੇ ਸੀ ਲੋਕ।
ਹਮ।
ਜਾਂ ਫਿਰ ਸਵੇਰੇ ਉੱਠ ਕੇ ਉਹ ਐਕਸਰਸਾਈਜ਼ ਕਰ ਰਆਂ। ਸੈਰ ਵਗੈਰਾ ਵੀ ਠੀਕ। ਫਿਰ ਇਦੀ ਸ ਸਵੇਰ ਦੇ ਟਾਈਮ ਸੈਰ ਕਰੋ।
ਮੈਨੂੰ ਕਿਸੇ ਨੇ ਦੱਸਿਆ ਕਿ ਗ੍ਰੀਨ ਟੀ ਪੀਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ ਜਿਦਾਂ ਆਪਾਂ ਕਹਿੰਦੇ ਹ ਨਾ ਡਾਇਟ ਕਿੰ ਇੰਪੋਰਟੈਂਟ ਹੈ। ਐਕਸਰਸਾਈਜ਼ ਦੇ ਨਾਲ ਨਾਲ ਗ੍ਰੀਨ ਟੀ ਨਾਲ ਬਹੁਤ ਫਰਕ ਪੈਂਦਾ ਵੇਟ ਲੂਜ਼ ਹੋਣਾ ਸਟਾਰਟ ਹੋ ਜਾਂਦਾ ਦਸ।
ਅੱਛਾ।
ਬਾਕੀ ਉਹ ਹੈ ਥੋੜਾ ਜਿਹਾ, ਅਸੀਂ ਆਲਸ ਜ਼ਰੂਰ ਕਰਦੇ ਹਾਂ। ਕੋਈ ਬਣਾ ਕੇ ਦੇ ਦੇ।
ਹਾਂ। ਮਿੱਠਾ ਵੀ ਥੋੜਾ ਛੋੜ ਦੋ ਤਾਂ ਵੀ ਕਹਿੰਦੇ ਨੇ। ਚਾਹ ਬਿਲਕੁਲ
ਹਮ। ਮੈਂ ਤੇ ਪਤਾ ਕੇ ਅਚਾਨਕ ਮਿੱਠਾ ਛੱਡ ਨੀ ਸਕਦੀ ਮੈਂ ਤੇ ਹੂੰਨ ਏ ਸੋਚ ਰੀ ਆਂ ਖਾਂਡ ਲੈ ਕੇ ਆਵਾਂਗੀ। ਚਾਹ ਚ' ਓਹੀ ਪਾ ਲਾ ਕਰਾਂਗੀ। ਚੀਨੀ ਨਾਲ ਈ ਵੇਟ ਵੱਧਦਾ ਹਗੈ।
ਚੀਨੀ ਨਾਲ ਹੀ ਈ ਤੇ ਵੱਧਦਾ ਪਿਆ ਵੇਟ
ਹੂੰ। ਨਾਲ ਨਾ ਪਤਾ ਕੀ ਏ ਜਿੱਦਾਂ ਨਾ ਕਈ ਵਾਰੀ ਹੁੰਦਾ ਕੋਈ ਟੈਨਸ਼ਨ ਐ, ਕੋਈ ਬਿਮਾਰੀ ਐ ਟੈਨਸ਼ਨ, ਟੈਨਸ਼ਨ ਨਾਲ ਮੇਰਾ ਵੇਟ ਡੁਹਾਡੇ ਅੰਦਰ ਮੈਨੂੰ ਨਾ, ਆਦਤ ਐ, ਟੈਂਸ਼ਨ ਚ ਮੈਂ ਓਵਰ ਈਟਿੰਗ ਕਰਨ ਲੱਗ ਜਾਂਦੀ ਆਂ।
ਅੱਛਾ।
ਹਾਂ, ਮੇਰੇ ਹਸਬੈਂਡ ਨਾ ਪਿੱਛੇ ਬਿਮਾਰ ਹੋਗੇ ਸੀ, ਜੋ ਜੋਂਡਿਸ ਕਰਕੇ। ਤੇ ਚਾਰ ਮਹੀਨੇ ਅਸੀ ਇਨਾਂ ਨੂੰ ਖਾਣਾ-ਪੀਣਾ ਬੰਦ ਬਾਹਰ ਦਾ ਘਰ ਦੀ ਸਿੰਪਲ ਦਾਲ-ਰੋਟੀ ਖਾਂਦੀ ਏ, ਬਾਹਰ ਨੀ ਜਾਣਾ ਕਿਤੇ ਤੇ ਬਾਹਰ ਦੀ ਹਵਾ 'ਚ ਨੀ ਜਾਣਾ, ਪੋਲਯੂਸ਼ਨ ਹੈਗਾ ਵੈ, ਇਨਫੈਕਸ਼ਨ ਹੈਗਾ। ਉਹ ਏਦਾ ਦੀ ਟੈਨਸ਼ਨ ਹੋਈ, ਉਹ ਤੇ ਚਲੋ ਪਤਲੇ ਹੋਗੇ, ਮੈਂ ਮੋਟੀ ਹੋਗੀ ਓ ਓਪੋਜਿਟ ਤੇ ਇੱਕ ਦੇਖ-ਦੇਖ ਕੇ ਮੈਨੂੰ ਟੈਨਸ਼ਨ ਮੈਂ ਹੋਰ ਓਵਰ ਈਟਿੰਗ ਜਿਆਦਾ ਈ ਖਾ ਲਿਆ ਟੈਨਸ਼ਨ 'ਚ ਏਂਦਾ ਦੀ ਵੀ ਪ੍ਰੋਬਲਮ ਹੁੰਦੀ ਐ, ਹਾਂ।
ਕੁੱਛ ਲੋਕ ਮੈਂ ਤੁਸੀ ਟੈਨਸ਼ਨ ਦਾ ਕਹਿੰਦੇ ਪਏ ਨਾ, ਮੈਂ ਸੁਣਿਆ ਗੁੱਸੇ ਕੁਛ ਵੀ ਮੋਟੇ ਹੁੰਦੇ ਨੇ ਲੋਕ
ਅੱਛਾ, ਗੁੱਸੇ 'ਚ ਵੀ ਹੁੰਦੇ ਐ।
ਪਤਾ ਨੀ ਮੈਂ ਸੁਣਿਆ ਤਾਂ ਕਿ ਕੁੱਛ ਲੋਕ ਬੋਲਦੇ ਨੇ ਕਿ ਤੁਸੀਂ ਗੁੱਸਾ ਕਰੋਗੇ ਤੁਸੀਂ ਮੋਟੇ ਹੁੰਦੇ ਜਾਉਗੇ
ਸਹੀ ਹੈ ਅਰੇ ਉਹ ਹਰ ਚੀਜ਼ ਦਾ ਆਪਣੀ ਬੋਡੀ ਦੇ ਹਿਸਾਬ ਨਾਲ ਫ਼ਰਕ ਪੈਂਦਾ ਜਿੱਦਾਂ ਹਾਰਮੋਨਸ ਅਲੱਗ -ਅਲੱਗ ਰਿਐਕਸ਼ਨ ਦਿੰਦੇ ਆ ਨਾ, ਹਮ ਇਹ ਹੈ
ਆਪਣੇ- ਆਪਣੇ ਬੋਡੀ ਦੇ ਅ ਡਿਪੈਂਡ ਕਰਦਾ
ਹਮ ਹਮ
ਹੋਰ ਸੁਣਾਓ, ਤੁਸੀ
ਹੋਰ ਵਧੀਆ, ਸਭ ਵਧੀਆ। ਤੇ ਤੁਸੀ ਫੇਰ ਸਟਿਚਿੰਗ ਦਾ ਟਾਈਮ ਦਾ ਕੀ ਰੱਖਿਆ ਮਤਲਬ ਕਲ ਕਿਸੇ ਟਾਈਮ ਵੀ ਕਰ ਲੈਂਦੇ ਕਿ
ਨਹੀ, ਨਹੀ ਕਿਸੇ ਟਾਈਮ ਤੇ ਨੀ ਕਰਦੀ, ਬੱਸ ਥੋੜਾ ਜਿਸ ਤਰਾਂ ਸਾਰੇ ਚਲੇ ਗਏ ਨੇ ਹੁਣ ਆਪਨੇ ਸਾਰੇ ਜੋ ਕੰਮ ਤੇ, ਫੇਰ ਥੋੜਾ ਬੈਠ ਕੇ, ਰੈਸਟ ਕਰਕੇ, ਫੇਰ ਮੈਂ ਕਰਦੀ ਆਂ ਮਸ਼ੀਨ ਵਗੈਰਾ ਰੱਖ ਲੈਂਦੀ
ਹੂੰ।
ਥੋੜਾ ਕਰ ਲਿਆ ਉਸ ਟਾਈਮ ਤੇ ਅਗਰ ਥੋੜਾ ਥੱਕ ਗਿਆਂ ਫੇਰ ਲੇਟ ਗਏ, ਫੇਰ ਥੋੜਾ ਸਟਾਰਟ ਕਰ ਲਿਆ, ਹੁਣ ਜਿਸ ਤਰਾਂ ਈ ਉਨਾਂ ਦਾ ਟਾਈਮ ਆਂਉਦਾ ਈ ਸਾਰਿਆ ਤੇ, ਤੇ ਫਿਰ ਬੰਦ ਕਰ ਦਿੰਦੇ ਆਂ।
ਅੱਛਾ, ਓਹੀ ਐ ਸਭ ਕੁੱਛ ਮੈਨੇਜ ਕਰਕੇ ਚੱਲਦੇ ਹੋ ਤੁਸੀ ਹਨਾ
ਹਾਂਜੀ।
ਹੂੰ।
ਚਲੋ ਕੋਈ ਨੀ ਮੈਂ ਵੀ ਇੱਧਰ ਕ ਕਸਟਮਰਸ ਵਗੈਰਾ ਭੇਜਾਂਗੀ। ਜਿਹਨੂੰ ਵੀ ਕੁੱਛ ਹੋਏਗਾ ਨਾ, ਹਾਂ
ਤੁਸੀ ਵੀ ਸਿਲਵਾ ਲੈਨਾ।
ਮੈਂ ਵੀ ਸਿਲਵਾਂਗੀ, ਗੱਲ ਏ ਐ ਕੇ ਅਸੀ ਦੂਰ ਹੈਗੇ ਆਂ। ਤੁਹਾਡਾ ਵਸੁੰਧਰਾ ਪੈਂਦਾ, ਏ ਚੱਕਰ ਹੋ ਗਿਆ ਨਾ। ਨਹੀ ਤੇ ਜਿੱਦਾ ਪਹਿਲੇ ਵਰਗਾ ਹਿਸਾਬ ਹੁੰਦਾ, ਉੱਪਰ ਨੀਚੇ ਹੁੰਦਾ ਫੇਰ ਤੇ ਅਸੀ ਪੁੱਛਣਾ ਈ ਨਹੀ ਸੀ, ਓ ਤੇ ਉੱਪਰ ਸਿੱਧਾ ਈ ਆ ਜਾਣਾ ਸੀ।
ਤੇ ਤੁਸੀ ਆ ਜਾਣਾ ਸੀ।
ਹੂੰ ਹੋਰ, ਤੁਹਾਡੇ ਮੰਮੀ-ਪਾਪਾ ਹਾਂ, ਆਵਾਂਗੀ, ਬਿਲਕੁਲ, ਬਿਲਕੁਲ। ਤੁਹਾਡੇ ਮੰਮੀ-ਪਾਪਾ ਠੀਕ ਐਂ।
ਹਾਂਜੀ, ਮੰਮੀ-ਪਾਪਾ ਠੀਕ ਨੇ। ਆਏ ਸੀ ਫੋਨ ਆਉਂਦਾ ਹੋਰ ਆਏ ਦੇ ਛੁੱਟੀਆਂ ਪੈਂਦੀਆਂ ਹੈ। ਤੇ ਬੱਚੇ ਵੀ ਗਏ ਦੇ ਨੇ ਨਾਨੀ ਘਰ ਗਏ ਦੇ ਨੇ ਕੁਛ ਮੇਰੇ ਚਾਚੇ ਚਾਚਾ ਹੈਗੇ ਨਾ ਉਹਨਾਂ ਦੇ ਬੱਚੇ
ਅੱਛਾ -ਅੱਛਾ।
ਹਾਂਜੀ
ਤੇ ਤੁਸੀਂ ਨੀ ਜਾਓਗੇ ਰਹਿਣ ਵਾਸਤੇ
ਮੈਂ ਬਸ ਜਾਣਾ ਥੋੜੇ ਦਿਨ ਤੱਕ ਜਾਵਾਂਗੀ ਥੋੜੀ ਦੇਰ
ਹੂ ਅੱਛਾ ਵੈਸੇ ਤਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਐਗਜੈਕਟ ਯਾਦ ਨਹੀਂ ਮੈਨੂੰ ਲੱਗਦਾ ਮੈਂ ਅਸੀਂ ਸਰਦੀਆਂ ਚ ਤੁਹਾਡੀ ਰਿਸੈਪਸ਼ਨ ਪਾਰਟੀ ਜੁਆਇਨ ਕੀਤੀ ਸੀ।
ਹਾਂਜੀ
ਤੁਹਾਨੂੰ ਕੁਛ ਚਾਰ ਮਹੀਨੇ ਹੋਏ ਆ ਸ਼ਾਇਦ ਕਿ ਪੰਜ ਇਸ ਤਰ੍ਹਾਂ ਕੁਛ
ਹਾਂਜੀ ਇਸ ਤਰ੍ਹਾਂ ਹਾਂਜੀ ਹਾਂਜੀ ਇੰਨੇ ਹੋ ਗਏ ਨੇ
ਹਾਲੇ ਤੇ ਥੋੜਾ ਉੱਧਰ ਅਟੈਚਮੈਂਟ ਜਿਆਦਾ ਹੁੰਦਾ ਹੋਏਗਾ ਹਲੇ ਤਾਂ ਮਨ ਲੱਗਣਾ ਸਾਲ ਦੋ ਸਾਲ ਉਸ ਤੋਂ ਬਾਅਦ ਇੱਧਰ ਹੀ ਲੱਗਣਾ ਸ਼ੁਰੂ ਹੋ ਜਾਂਦਾ ਹਾਂ, ਮੇਰੇ ਨਾਲ ਵੀ ਇੱਦਾਂ ਸੀ, ਹੂ। ਤੇ ਫਿਰ ਤੁਸੀ ਜਾਓਗੇ, ਕਿੰਨੇ ਟਾਈਮ ਲਈ ਰੈਨ ਜਾਓਗੇ ਫਿਰ
ਟਾਈਮ ਆਪਨੇ ਵੱਲੋ ਤੇ ਹੈ ਕਿ ਮਤਲਬ ਥੋੜੀ ਦੇਰ ਤੱਕ ਰੈਨ ਜਾਏਗੀ ਕਿੰਨੀ ਦੇਰ ਬਾਅਦ ਜਾਣਾ ਹੈ।
ਹਾਂ ਹਾਂ
ਤੇ ਫਿਰ ਦੇਖੋ ਹੁਣ ਕੁਛ ਅਗਰ ਐਸਾ ਮਤਲਬ ਵਿੱਚ ਮੈਂ ਜਾਵਾਂਗੀ ਤਾਂ ਇੱਕ ਮੇਰੇ ਮੇਰੇ ਭਰਾ ਦਾ ਬਰਡੇ ਹੈ ਵਿੱਚ ਫਿਰ ਉਹ ਦੇਖ ਕੇ ਆਵਾਂਗੀ ਮੈਂ
ਹੂ ਨਹੀਂ ਮੈਂ ਜਿੱਦਾਂ ਜਾਂਦੀ ਸੀ ਨਾ ਮੈਂ ਹਫ਼ਤੇ ਵਸਤੇ ਜਾਂਦੀ ਹੁੰਦੀ ਸੀ ਰਹਿਣ
ਅੱਛਾ ਤੁਸੀਂ ਮਤਲਬ ਹਫਤੇ ਵਸਤੇ ਜਾਂਦੇ ਸੀ ਕਿੰਨੀ ਕਿੰਨੀ ਦੇਰ ਬਾਅਦ ਜਾਂਦੇ ਸੀ ਤੁਸੀਂ
ਤਿੰਨ ਮਹੀਨਿਆਂ ਬਾਅਦ ਪਹਿਲਾਂ ਸਟਾਰਟਿੰਗ ਚ ਤਿੰਨ ਤਿੰਨ ਮਹੀਨਿਆਂ ਬਾਅਦ ਚਲੀ ਜਾਂਦੀ ਸੀ।
ਅੱਛਾ।
ਤੇ ਹੁਣ ਮੈਂ ਘਟਾ ਦਿੱਤਾ ਕਿਉਂਕਿ ਹੁਣ ਉਦੋਂ ਥੋੜਾ ਨਵੇਂ ਨਵੇਂ ਹੁੰਦਾ ਨਾ ਕਿ ਨਹੀਂ ਮਨ ਲੱਗਦਾ ਤਾਂ ਹੁਣ ਠੀਕ ਹਣ ਇੱਧਰ ਹੀ ਮਾਹੋਨ ਇੱਧਰ ਜਿਆਦਾ ਉਲਟਾ
ਹਾਂ
ਹਾਂ ਇੱਧਰ ਹੁਣ ਆਪਾਂ ਸਾਰੀ ਚੀਜ਼ਾਂ ਦੀ ਰਿਸਪੋਂਸੀਬਿਲਟੀ ਚੁੱਕ ਲਈ ਹੈ। ਹਰ ਚੀਜ਼ ਸਾਨੂੰ ਤੇ ਉਹ ਉੱਧਰ ਦਾ ਹੁਣ ਘੱਟਣ ਲੱਗ ਜਾਂਦਾ ਉਹ ਪਤਾ ਕੀ ਹੁੰਦਾ ਪੇਰੈਂਟਸ ਆਦਤ ਪੈ ਜੀ ਸਾਡੇ ਬਗੈਰ ਰਹਿਣ ਦੀ ਤੁਹਾਨੂੰ ਵੀ ਉਹਨਾਂ ਦੇ ਵਗੈਰਿਆਂ ਦੀ ਇੱਕ ਆਦਤ ਹੁੰਦੀ ਹੈ ਹੌਲੀ ਹੌਲੀ ਇਹ ਚੀਜ਼ ਹੁਣ ਨੀ ਸਮਝ ਆਏਗੀ ਪਰ ਕੁਛ ਟਾਈਮ ਨਿਕਲ ਜਾਏਗਾ ਨਾ ਫਿਰ ਤੁਹਾਨੂੰ ਸਮਝ ਆ ਜਾਏਗੀ
ਖੰਨੀ
ਹਾਂ ਕੁਛ ਮੇਰੇ ਭਰਾ ਦਾ ਵਿਆਹ ਹੋ ਗਿਆ। ਭਰਜਾਈ ਵੀ ਆ ਗਈ ਤੇ ਹੁਣ ਮੈਨੂੰ ਲੱਗਦਾ ਠੀਕ ਹੈ। ਉੱਧਰ ਹੁਣ ਸੰਭਾਲਣ ਵਾਲੇ ਹੈਗੇ ਆ ਤੇ ਹੁਣ ਇੱਧਰ ਅਸੀਂ ਆਪਣਾ ਸੰਭਾਲੀਏ ਉਹ ਆਪਣਾ ਸੰਭਾਲਣ
ਹੂ ਬਿਲਕੁਲ ਬਿਲਕੁਲ
ਹੋਰ ਪਰ ਤੁਹਾਡਾ ਨਾਮ ਵੀ ਗੇ ਹਾਂ ਤੁਹਾਡਾ ਨਾਮ ਵੀ ਗਿਨੀ ਹੈ।
ਹਾਂਜੀ
ਅੱਛਾ ਹੋਰ ਇੱਕ ਤੁਹਾਡੀ ਫੈਮਿਲੀ ਚ ਗਿੰਨੀ ਦੀਦੀ ਹੈਗੇ ਹੈ ਨਾ ਦੋ ਜਾਣਿਆ ਦਾ ਨਾਮ ਹੈ ਗਿਨੀ ਹਨਾ
ਹਾਂਜੀ-ਹਾਂਜੀ ਦੀਦੀ ਹੈਗੇ ਨੇ ਨਨਾਨ ਮੇਰੀ
ਤੇ ਉਹ ਕੌਣ ਹੈਗੇ ਹੈ ਮਤਲਬ ਮੈਨੂੰ ਐਗਜੈਕਟ ਉਹਨਾਂ ਦਾ ਪਤਾ ਨਹੀਂ ਹੈ।
ਉਹਨੂੰ ਤਾਈ ਜੀ ਦੀ ਬੇਟੀ ਹੈ।
ਅੱਛਾ-ਅੱਛਾ, ਮਤਲਬ ਆਂਟੀ ਤੇ ਸੋਹਰਿਆਂ ਵਾਲੀ ਸਾਈਡ ਹੈ।
ਹਾਂਜੀ-ਹਾਂਜੀ।
ਹੂੰ। ਉਹ ਵੀ ਉਹ ਵੀ ਬਹੁਤ ਸੋਹਣੇ ਹੈਗੇ ਫੀਚਰ ਉਹਨਾਂ ਦੇ ਵੀ ਬੜੇ ਪਿਆਰੇ ਏ। ਗੁਸਾਹਿ
ਹੈਲੋ,
ਹੈਲੋ ਹਾਂਜੀ ਮੈਂ ਕਿਹਾ ਉਹ ਵੀ ਬਹੁਤ ਸੋਹਣੇ ਹੈ ਔਰ ਤੁਹਾਡੇ ਫੀਚਰ ਵੀ ਵੈਸੇ ਬੜੇ ਪਿਆਰੇ ਹੈ। ਤੁਹਾਡੇ ਬਾਲ ਕਰਲੀ ਹੈ ਹਨਾ।
ਹਾਂਜੀ।
ਹੂੰ, ਹੂੰ।
ਹਾਂਜੀ ਚਲੋ ਆਣਾ-ਆਣਾ-ਆਣਾ ਤੁਸੀਂ ਕਦੀ ਫਿਰ ਚੱਕਰ ਫਿਰ ਮਿਲਾਂਗੇ ਅਸੀਂ ਇਕੱਠੇ ਬੈਠ ਠਾ ਗੇ ਫਿਰ ਕਲਾਗੇ ਗੱਲਾਂ ਵਗੈਰਾ ਠੀਕ ਹੈ।
ਠੀਕ ਹੈ-ਠੀਕ ਹੈ ਓਕੇ ਬਾਏ।